ਹੈਲੋ।
ਸਤਿ ਸ੍ਰੀ ਅਕਾਲ ਭੈਣ ਜੀ।
ਸਤਿ ਸ੍ਰੀ ਅਕਾਲ ਭੈਣ ਜੀ ਤੁਹਾਡੀ ਆਵਾਜ਼ ਸੁਣਨ ਨੂੰ ਕੰਧ ਤਰਸ ਗਏ ਸੀਗੇ।
ਆ ਹਾਏ ਸੇਮ ਹੇਅਰ।
ਆਹੋ। ਹਾਏ ਭੈਣ ਜੀ ਹੋਰ ਤੁਸੀਂ ਠੀਕ ਹੋ?
ਇੱਕ ਵੀ ਗੱਲ ਨੀ ਕੀਤੀ ਇੱਕ ਵੀ ਕੋਲ ਨੀ ਕੀਤੀ ਸਵੇਰ ਦੀ।
ਉਹੀ ਤਾਂ ਮੈਂ ਕਿਹਾ ਅੱਜ ਪਤਾ ਨੀ ਕੀ ਦਿਨ ਚੜ੍ਹਿਆ। ਸਮਝ ਹੀ ਨਹੀਂ ਆਈ ਅੱਜ ਮਨ ਥੋੜਾ ਜਿਹਾ ਦੁਖੀ ਗਿਆ ਮੇਰਾ।
ਕੋਲ ਕਰਨ ਨੂੰ ਕੋਈ ਦਿੱਕਤ ਨਹੀਂ ਹੋਈ ਮੇਰੇ।
ਪਹਿਲਾਂ ਹੋ ਰਹੀ ਸੀਗੀ ਹੁਣ ਠੀਕ ਆ ਜੀ।
ਅੱਛਾ, ਠੀਕ ਹੈ -ਠੀਕ ਹੈ -ਠੀਕ ਹੈ!
ਹੋਰ ਨੇ ਆ ਘਰ ਚ ਸਭ ਕਿੱਦਾਂ ਨੇ ਮੰਮੀ ਹੁਣੀ ਸਾਰੇ।
ਸਭ ਵਧੀਆ -ਸਭ ਵਧੀਆ ਮੰਮੀ ਤੇ ਇਨੇ ਖੁਸ਼ ਹੈ।
ਬਹੁਤ ਅੱਛਾ ਲੱਗ ਰਿਹਾ ਨਾ ਉੱਥੇ ਜਾ ਕੇ, ਕਿੰਨਾ ਵਧੀਆ ਫੀਲ ਹੁੰਦਾ ਹਨਾ, ਐਂ ਲੱਗਦਾ ਵਿਆਹ ਹੀ ਨਹੀਂ ਹੋਇਆ।
ਵਿਆਹ ਹੀ ਨਹੀਂ ਹੋਇਆ ਸਹੀ ਗਲ ਏ। ਟਿਉ ਐ ਮਾਂ ਕਦੀ ਇਹ ਬਣਾ ਕੇ ਦੇ ਰਹੀ ਕਦੀ ਇਹ ਬਣਾ ਕੇ ਦੇ ਰਹੀ।
ਦੇਖੋ ਕਿੰਨੀ ਵਧੀਆ ਗੱਲ ਆ ਹਨਾ। ਬਹੁਤ ਅੱਛਾ- ਬਹੁਤ ਅੱਛਾ! ਹੋਰ ਗਰਮੀ ਕਿੰਨੀ ਕੁ ਆ?
ਸੇਮ ਹੈ ਜਗਾਧਰੀ ਵਾਂਗ।
ਅੱਛਾ।
ਹਮ।
ਉੱਥੇ ਨੇ ਆ ਜਿੱਦਾਂ ਜਿਵੇਂ ਇਹ ਮੈਟਰੋ ਸਿਟੀਜ ਦੇ ਵਿਚ। ਟ੍ਰਡੀਸ਼ਨਲ ਤਾਂ ਬਹੁਤ ਘੱਟ ਪਾਉਂਦੇ ਹੋਣਗੇ ਹਨਾ, ਮੋਸਟਲੀ ਮੋਡਨ ਕਲੋਥਸ ਹੀ ਪਾਉਂਦੇ ਆ।
ਰੇਅਰ ਮਿਲਦਾ ਬਹੁਤ ਰੇਅਰ। ਈਵਨ ਇਹ ਕਿ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਓਲਡ ਬੰਦਾ ਤੱਕ। ਤੁਹਾਨੂੰ ਕੋਈ ਨੀ ਦਿਖੇਗਾ ਸੂਟ ਵਿੱਚ ਸਾੜੀ ਚ। ਜਾਂ ਕੋਈ ਉਹਦੇ ਚ ਲੋਵਰ ਉਹਦੇ ਚ ਸਭ ਤੁਹਾਨੂੰ ਲੋਵਰ ਟੀ ਸ਼ਰਟ। ਸ਼ੋਟਸ।
ਹਮ।
ਸਕਰਟਸ ਅ ਜੀਨਸ।
ਹਮ- ਹਮ -ਹਮ! ਦੇਖੋ, ਉਹ ਸਿਟੀ ਵੀ ਉਵੇਂ ਦੀ ਆ। ਪਰ ਮੇਰੇ ਹਿਸਾਬ ਨਾਲ ਮੈਨੂੰ ਜਿੱਥੇ ਤੱਕ ਪਤਾ ਅ ਜੇ ਕੋਈ ਓਕੇਜਨ ਆ ਕੁਛ ਹੈ। ਤਾਂ ਫੇਰ ਤਾਂ ਟਰੈਡੀਸ਼ਨਲ ਤਾਂ ਬੰਦ ਹੀ ਹੋਣਗੇ।
ਹਹ ਹਾਂਜੀ ਤਬ ਤੇ ਨਹੀਂ ਦੇਖੋ ਤਾਂ, ਵੀ ਨਾ ਇਹਨਾਂ ਦੇ ਜਿਹੜਾ ਟ੍ਰਡੀਸ਼ਨਲ ਹੁਣ ਆ ਗ ਨਾ। ਜਿਵੇਂ ਸਾਡੇ ਜਿਵੇਂ ਅਸੀਂ ਪਾਉਂਦੇ ਹਾਂ ਸੂਟ ਸਲਵਾਰ ਪਾ ਲਿਆ ਜੇ ਜ਼ਿਆਦਾ ਹੋਏ। ਤਾੜੀ ਪਾ ਲਈ ਤੇ, ਇੱਥੇ ਕੀ ਕਰਦੇ ਨੇ ਇੱਕ ਆਈ ਹੈ। ਅਫਗਾਨੀ ਸਲਵਾਰ
ਠੀਕ ਆ ਜੀ।
ਇੱਕ ਆਈ ਹੈ ਤੁਹਾਡੀ ਧੁਲੀਪ ਸਲਵਾਰ ਤੇ ਉਹ ਹੋਣਗੀਆਂ ਤੇ। ਤੇ ਬਿਲਕੁਲ ਸ਼ੋਟ ਨਾ ਮਾਤਰ, ਅ ਅੱਧਾ ਮੀਟਰ -ਮੀਟਰ ਦੀ ਸ਼ਰਟ
ਅੱਛਾ ਅੱਧਾ ਮੀਟਰ- ਮੀਟਰ ਦੀ ਸ਼ਰਟ ਬਸ ਮਤਲਬ ਉਹ ਵੀ ਉਹ ਵੀ ਮਤਲਬ, ਉਹ, ਚ ਵੀ ਕਿਥੇ ਨਾ ਕਿਥੇ ਇਹਨਾਂ ਨੇ ਵੈਸਟਰਨ ਟਚ ਦਿੱਤਾ ਹੈ।
ਇਹਸਾਨ ਬੱਸ ਕੀ, ਹਾਂਜੀ ਪਾਇਆ ਜੀ ਥੋੜਾ ਬਹੁਤਾ
ਵੈਸਟਰਨ ਟੱਚ ਦਿੰਦੇ ਆ। ਬਸ ਹਨਾ।
ਬੱਸ-ਬੱਸ-ਬੱਸ
ਇਹਨਾਂ ਨੇ ਮਤਲਬ, ਕਦੇ ਟ੍ਰਡੀਸ਼ਨਲ ਨੂੰ ਇੰਨੀ ਇੰਪੋਰਟੈਂਸ ਨਹੀਂ ਦਿੱਤੀ। ਟ੍ਰਡੀਸ਼ਨਲ ਨੂੰ ਵੀ ਇੰਪੋਰਟੈਂਸ ਦੇਣੀ ਚਾਹੀਦੀ ਹੈ। ਮੈਨੂੰ ਜਿੱਥੇ ਤ ਕਹਿੰਦਾ ਸਾਡੀ ਸੰਸਕ੍ਰਿਤੀ ਜਿਵੇਂ
ਜਿਹੜੇ ਦਿੱਲੀ ਦੇ ਹੁਣ ਲੋਕ ਹਨ। ਈਵਨ ਮੇਰੇ ਮਾਮਾ ਜੀ ਵੀ ਮਾਮੀਆਂ। ਜੀਵੀ, ਤਾਂ ਇਹੀ ਕਹਿੰਦੇ ਨੇ ਕਿ ਅਸੀਂ ਸੂਟ ਅਗਰ ਲੈਣੇ, ਲੈਣ ਜਾਣਾ ਵੀ ਹੁੰਦਾ ਨਾ। ਸੇਨੂ ਮੀਲੋਂ ਦੂਰ ਲੈਨ ਜਾਣੇ ਪੈਂਦੇ।
ਹਾਂ, ਇਹ, ਇ ਔਖਾ ਹੋ ਜਾਂਦਾ। ਬਿਲਕੁਲ ਸਹੀ ਗੱਲ।
ਕੈਂਦੀ ਜੇ ਅਸੀਂ ਰੈਂਦੇ ਆ ਨਾ। ਜਨਕਪੁਰੀ ਯਾ, ਫੇਰ ਅਸੀਂ ਰੈਂਦੇ ਆ ਮੋਤੀ ਨਗਰ, ਤੇ ਸਾਨੂ ਜਾਣਾ ਪੈਂਦਾ ਦਾ ਐ ਐਦਰ ਅ ਚਾਵੜੀ ਬਾਜ਼ਾਰ, ਚਾਂਦਨੀ ਚੌਕ ਐਸ ਜਗਾ ਤੇ ਜਾਣਾ ਪੈਂਦੈ, ਤਾ ਸਾਨੂੰ ਜਾ ਕੇ ਸੋਣੇ ਵਧੀਆ। ਜੋ ਅਸੀਂ ਚਾਨੇ ਆ, ਪਾਕਿਸਤਾਨੀ ਸੂਟ ਹੋ ਗਏ ਅਦੇ ਜੇ ਅਲੱਗ- ਅਲੱਗ ਡਿਜ਼ਾਇਨ ਦੇ, ਓਥੋਂ ਹੀ ਮਿਲਦੇ ਐ। ਅਦਰਵਾਈਜ਼ ਸਾਡੇ ਆਲੇ-ਦੁਆਲੇ ਕੋਈ ਐਸੀ ਸ਼ੋਪ ਨੀ ਐ।
ਅੱਛਾ, ਪਰ ਇ ਕਿੰਨਾ ਔ ਔਖਾ ਨਾਲੇ। ਹਾਂ, ਐਵੇਂ ਮੇਰੇ ਮੇਰਾ ਜਿੱਥੇ ਤੱਕ ਆ।
ਮੈਨੂੰ ਕੈਂਦੇ ਐ ਕਿ ਤੂੰ ਜਦੋਂ ਵੀ ਆਨੀ ਏ ਨਾ ਸਾਡੇ ਅਸਤੇ ਦੋ- ਤਿਨ ਸੂਟ ਲੈਂਦੀ ਆਇਆ ਕਰ।
ਹੂੰ, ਸਈ ਗੱਲ ਆ। ਨਈ ਪਤੈ ਕਿ ਕੀ ਗੱਲ ਆ, ਓ ਅਪਣਾ ਮਜਬੂਰ ਨੇ, ਹੁਣ ਜੇੜੇ ਪਾਣ ਵਾਲੇ ਵੀ ਨੇ ਟ੍ਰਡੀਸ਼ਨਲ ਓ ਵੀ ਵਿਚਾਰੇ ਓਨਾਂ ਦਾ ਵੀ ਔਖਾ ਹੋ ਜਾਂਦੇ। ਕਿਉਂਕਿ ਮਾਰਕੀਟ ਚ, ਚਲ ਈ ਕੁਛ ਨੀ ਰਿਆ ਓਥੇ।
ਹਾਂ, ਮੇਰੀ ਖੁਦ ਦੀ ਜੇੜੀ ਵੱਡੀ ਮਾਮੀ ਜੀ ਏਨ, ਓ ਖੁਦ ਹੁਣ ਓਨੂੰ ਇਨ ਕੀ ਕੈਂਦੇ, ਕੈਂਦੀ ਮੈਨੂੰ ਆਦਤ ਈ ਐਸੀ ਹੋ, ਹੈਬਿਟ ਹੀ ਐਸੀ ਹੋਗੀ ਏ, ਕਿ ਸੂਟ ਦੇਖ ਕੇ ਨਾ, ਮੈਨੂੰ ਗਰਮੀ ਲੱਗਣ ਲੱਗ। ਲੱਗ ਜਾਂਦੀ ਏ। ਮੈਂ ਸੂਟ ਕੈਂਦੀ ਪਾਂਦੀ ਹੀ ਨਈ ਬਿਲਕੁਲ ਵੀ, ਕੈਂਦੀ ਇੱਕ ਲੋਵਰ, ਟੀ- ਸ਼ਰਟ ਤੇ ਇੱਕ ਮੈਂ ਕੌਡ ਸੈਟ ਜੇੜੇ ਹੁਨ, ਅੱਜ- ਕੱਲ ਤੁਆਨੂੰ ਤੁਸੀ ਸੁਣਿਆ ਹੋਣੈ ਕਿੰਨੇ ਜਾਦਾ, ਕਿ ਕੌਡਸੈਟ, ਕੌਡਸੈਟ, ਕੌਡਸੈਟ।
ਕੋਟਸੈਟ ਨੂੰ ਨਾਈਟ ਡਰੈਸ ਹੀ ਬਣਾ ਦੇਂਦਾ। ਤੁਸੀਂ ਮੰਨੋਗੇ ਨੀ, ਮੈਂ ਇੱਕ ਜਗਾ ਕੋਟਸੈਟ ਪਾ ਕੇ ਗਈ ਆ, ਓਨਾਂ ਨੇ ਮੈਨ ਕਿਆ ਨਾਈਟ ਡਰੈਸ- ਕਿਉਂ ਪਾ ਕੇ ਆ ਗੇ ਓ। ਮੈਨੂੰ, ਮੈਂ ਕਿਆ ਨ ਮੈਂ ਕਿਆ ਛੱਬੀ ਸੌ ਦਾ ਮੇਰਾ ਕੋਟਸੈਟ ਮੈਨੂੰ ਬੋਤ ਫ਼ ਫੀਲ ਹੋਇਆ। ਮੈਨੂੰ ਮਤਲਬ ਬੋਤ ਸੈਡ ਫੀਲ ਹੋਇਆਂ। ਬੀ ਐ ਕਿਉਂ ਕਿਯਾ ਐਨਾਂ
ਹਾਂ ਦੇਖਿਆ, ਕਿਉਂਕਿ ਐ ਐਸ ਚੀਜ਼ ਨੂੰ ਅ ਓ ਦੇ ਵਿੱਚ ਹੀ ਇਨਵੋਲਵ ਕਰ ਰੇ ਨੇ, ਕਿ ਤੁਸੀਂ ਜੋ ਅਸੀ ਨਾਈਟ ਸੂਟ ਰਾਤ ਨੂੰ ਪਾਂਦੇ ਸੀ। ਤੇ ਨਾ ਟੀ ਸ਼ਰਟ ਯਾ ਫੇਰ ਅੱਗੋਂ ਦੀ ਬਟਨ ਵਾਲੀ ਸ਼ਰਟ ਅ ਹਾਫ਼ ਬਾਜੂ ਵਾਲੀ ਤੇ ਉਸ ਚੀਜ਼ ਨੂੰ ਐਨਾਂ ਨੇ ਕੋਟਸੈਟ ਟੇ ਚ ਈ ਕਨਵਰਟ ਕਰ ਦਿੱਤੈ ਤੇ ਓਨੂੰ ਹੀ ਅਸੀਂ ਐਨਾ ਚ ਈ ਹੁਨ ਤੁਸੀਂ ਕੈ ਰੇ ਓ ਮੇਰੀ ਛੱਬੀ ਸੌ ਦੀ ਚੀਜ਼ ਸੀ, ਠੀਕ ਐ। ਤੇ ਓਨੂੰ ਵੀ ਐਨਾਂ ਨੇ ਕੈਤਾ ਕਿ ਐ ਅਪਨਾ ਜੀ ਤੁਸੀਂ ਤਾ ਨਾਈਟ ਸੂਟ ਪਾਇਆ ਹੋਇਆ।
ਨਾਇਸ, ਤੇ ਓ ਕੈਂਦੇ ਛੱਬੀ ਸੌ ਦੀ ਲੱਗਦੀ ਨੀ ਤੁਆਡੀ ਚੀਜ਼
ਐ ਤੇ ਫੇਰ ਦੇਖੋ
ਹਾਂ, ਪਰ ਮੈਂ ਇੱਕ ਗੱਲ ਕਓਂਗੀ ਕੰਫਰਟੇਬਲ ਬਹੁਤ ਸੀ ਓ ਚੀਜ਼
ਹਾਂ ਦੇਖਿਆ, ਕਿਉਂਕਿ ਅਸੀਂ ਚੀਜ਼ ਅਸੀਂ ਲੋਕ ਈ ਟੂੰਡਨੇ ਆ ਸਾਡੇ ਜੈਸੇ ਤੁਆਡੇ ਜੈਸੇ ਹੋਗੇ ਅਸੀਂ ਟੂਡਨੇ ਆ ਕੰਫਰਟੇਬਲ ਚੀਜ਼, ਅਸੀਂ ਐ ਨੀ ਕੈਂਦੇ ਕਿ ਚਟਕ- ਮਟਕ ਸਾਨੁ ਦੇਦੋ ਅਸੀਂ
ਨੇਹਾ ਪਤਾ ਕੀ ਗਲਤ ਐ, ਸੂਨੋ ਤੁਸੀ ਹੂਨ ਮੇਰੀ ਗਲ ਕੰਫਰਟੇਬਲ ਅੱਜ ਦੇ ਟੈਮ ਚ ਬਹੁਤ ਜ਼ਰੂਰੀ ਹੋ ਗਿਆ ਕਿਉਂ, ਕਿਉਂਕਿ ਹਾਰਟ ਅਟੈਕ ਵਦਨ ਲੱਗਗੇ ਤੁਸੀਂ ਦੇਖੋ ਐਕਟਰੈਸ ਦੇਖੋ, ਜਿਆਦਾਤਰ ਐਕਟਰੈਸ ਇਕ ਮਿੰਟ ਨੇਹਾ ਐਕਟਰੈਸ ਜਿਆਦਾਤਰ ਹੈਲੋ, ਹਨਜੀ ਜੀਜੂ ਕਿਸ ਕੇ ਭੀ ਨਾਮ ਸੇ ਕਰਵਾ ਲੋ ਜੀਜੂ ਏਸਾ ਕੂਛ ਭੀ ਨਹੀ ਜੋ ਮਰਜੀ ਜੀਜੂ ਕਰਵਾ ਲੋ ਠੀਕ ਐ ਨਾ ਜੀਜੂ, ਵੇਟ ਕਰੋ ਠੀਕ ਐ ਠੀਕ ਐ ਹਾਂਜੀ ਜੀਜੂ ਬਹੁਤ ਹੈ ਇੱਕ ਸੌ ਅਠਾਈ ਜੀ ਬੀ ਐਪਸ ਹੀ ਜਾਰੀ ਠੀਕ ਐ ਮੈਂ ਕਰ ਦੇਨੀ ਆ ਜੀਜੂ, ਹੈਲੋ
ਹਾਂਜੀ।
ਹਾਂਜੀ ਨੇਹਾ ਸੋਰੀ, ਓ ਨਾ ਮੇਰਾ ਬੇਟਾ ਐ ਨਾ, ਉਦੋਂ ਐ ਟੈਬਲੇਟ ਲੈਕੇ ਦੇ ਰੇਆ, ਪਹਿਲਾਂ ਆਈਫੋਨ ਆਈਫੋਨ ਦਾ ਮੈਂ ਸੋਚ ਸੋਚਿਆ ਸੀ ਫਿਰ ਮੈਂ ਕਿਹਾ ਹਜੇ ਛੋਟਾ ਤਾਂ ਸੈਮਸੰਗ ਦਾ ਲੈ ਦੇਵੇ ਆ ਉਹ ਵੀ ਸਮਝੋ ਤੁਸੀਂ ਤੀਹ ਹਜ਼ਾਰ ਦੇ ਆਸ-ਪਾਸ ਆਏਗਾ
ਠੀਕ ਐ
ਹਾਂਜੀ ਉਹਨੂੰ ਮੈਂ ਟੈਬਲੇਟ ਤੇ ਇਹ ਆ ਕਿ ਉਹਦੀ ਚੈਨਈ ਅਤੇ ਬੋਂਬੇ ਦੀ ਕਲਾਸਿਸ ਲੱਗਦੀਆਂ ਨੇ ਡੇਲੀ
ਅੱਛਾ -ਅੱਛਾ
ਹਾਂਜੀ ਉਹਦੇ ਵਿੱਚ ਉਹਦਾ ਮੈਂ ਸਾਇੰਸ ਵਗੈਰਾ ਸਭ ਕੁਛ ਕਰਾ ਰਹੀ ਆ
ਹਾਂ ਠੀਕ ਏ ਠੀਕ ਏ ਠੀਕ ਬਹੁਤ ਵਦੀਆ ਗੱਲ ਇਹ ਤ ਪੈਨ ਜੀ
ਹਾਂਜੀ ਤੇ ਉਹਦਾ ਮਤਲਬ ਏ ਆਈ ਦਾ ਵੀ ਚੱਲ ਰਿਆ ਸਭ ਕੁਛ ਉਹਦੇ ਚ
ਅੱਛਾ
ਹਾਂਜੀ ਤੇ ਮੈਂ ਉਹੀ ਸੋਚਿਆ ਕਿ ਚਲੋ ਬੱਚਾ ਥੋੜਾ ਬੇਸਿਕ ਹੁਨੇ ਤੋਂ ਕਰੂਗਾ ਤਾਂ ਬਾਅਦ ਚੰਨੀਈ ਜੇ ਨੀਟ ਦੇ ਇਗਜ਼ਾਮ ਜੀ ਦੇ ਇਗਜ਼ਾਮ ਦੀ ਹੁਨੇ ਤੋਂ ਤਿਆਰੀ ਕਰੂਗਾ ਦੇਖੋ
ਕਰੇਗਾ ਹਾਂਜੀ
ਹਾਂਜੀ ਇਸ ਕਰਕੇ ਅ ਨੇਹਾ ਮੈਂ ਨਾ ਇੱਕ ਸਾਲ ਦੇ ਚਾਰਜਿਸ ਇਹਦੇ ਅ ਭਰੇ ਸੀਗੇ ਫੋਰਟੀ ਫਾਈਵ ਥਾਉਸੈਂਡ ਪੰਤਾਲੀ ਹਜ਼ਾਰ ਰੁਪਆ ਭਰਿਆ ਸੀ, ਹਾਂਜੀ ਤੇ ਉਹਦੇ ਵਿੱਚ ਇਹਨੂੰ ਡੇਲੀ ਕਲਾਸਿਸ ਹੋਨਗੀਆਂ ਪ੍ਰੈਕਟੀਕਲ ਹੋਨਗੇ ਤੇ ਮੋਬਾਇਲ ਦੇ ਵਿਚ ਕੀ ਪ੍ਰੋਬਲਮ ਆ ਰਈ ਹੈ ਨੇਹਾ ਤੁਹਾਨੂੰ ਦੱਸਦੀ ਆ ਮੈਂ ਬੱਚੇ ਦੀ ਨਾ ਬੱਚੇ ਨੂੰ ਬਹੁਤ ਜ਼ੂਮ ਕਰਕੇ ਦੇਖਨਾ ਪੈ ਰਿਹਾ
ਹਾਂ।
ਆ ਨੈਟਵਰਕ ਇਸ਼ੂਜ਼ ਆ ਰਹੇ ਆ ਉਸ ਤੋਂ ਬਾਅਦ ਆ ਚੀਜ਼ਾਂ ਪਰਫੈਕਟਲੀ ਨਹੀਂ ਰਹਿੰਦੀਆਂ ਫਿਰ ਮੈਨੂੰ ਵਾਪਸ ਕੀ ਕਰਨਾ ਪੈਂਦਾ ਇਹ ਕਲਾਸਿਸ ਰਿਕੋਡੇਡ ਹੁੰਦੀਆਂ ਫਿਰ ਮੈਨੂੰ ਫਿਰ ਕਲਾ
ਮਤਲਬ ਕਿ ਕਿਸ ਬੇਸ ਤੇ ਹੈਗੀਆਂ ਨੇ ਮਤਲਬ ਕਿ ਮੈਥ ਦੇ ਸਾ ਅਕਾਊਂਟ ਦੇ ਇੰਗਲਿਸ਼ ਦੇ ਕਿਸ
ਮੈਂ ਚੁੰਦਾ ਇਹ ਜਦੋਂ ਬੱਚਾ ਸਾਡਾ ਬੜਾ ਹੁੰਦਾ ਇਹ ਆਇਸ ਆ ਉਸ ਤੋਂ ਬਾਅਦ ਅਫਿਸੇਸ ਦੇ ਇਗਜ਼ਾਮ ਹੁੰਦੇ ਜਦੋਂ ਬੜਾ ਹੋ ਕੇ ਨੀ ਜੀ ਮਤਲਬ ਡਾਕਟਰ ਦੀ ਇਗਜ਼ਾਮ ਦੇ ਸਕਦਾ ਨੀਟ ਕਲੀਅਰ ਕਰ ਜੀ ਕਲੀਅਰ ਕਰਕੇ ਇਹ ਇੰਜੀਨੀਅਰਿੰਗ ਦੇ ਇਗਜ਼ਾਮ ਦੇ ਸਕਦਾ ਆ ਸਾਰੇ ਆਲ ਓਵਰ ਮਤਲਬ ਇਹ ਮੈਂ ਇਹਦੀ ਤਿਆਰੀ ਬੇਸਿਕ ਇਹਦਾ ਪੱਕਾ ਕਰਾ ਰਹੀ ਹਾਂ ਅੱਜ ਤੋਂ ਜੋ ਇਹਨੂੰ ਬਾਰਾਂ ਸਾਲ ਬਾਅਦ ਲੋੜ ਪੈਣੀ ਆ ਉਹ ਮੈਂ ਹੁਣੇ ਤੋਂ ਸਟਾਰਟ ਕਰਵਾ ਰਹੀ ਹਾਂ ਥੋੜਾ ਥੋੜਾ ਕਰਕੇ ਕਿਉਂਕਿ ਨਿਆ ਅੱਜ ਦੇ ਟਾਈਮ ਤੇ ਬੱਚੇ ਨਾ ਛੇਤੀ ਅਹ ਸ਼ੁਰੂ ਨਹੀਂ ਕਰਦੇ ਇਹ ਚੀਜ਼ਾਂ ਇਲੈਵਨ ਤੋਂ ਬਾਅਦ ਸ਼ੁਰੂ ਕਰਦੇ ਮੇਰਾ ਇਹ ਮੋ ਮੋਟਿਵ ਹੈ ਕਿ ਮੈਂ ਪਵਨੂਰ ਨੂੰ ਹੁਣੇ ਤੋਂ ਸਟਾਰਟ ਕਰਾ ਦਾ ਛੋਟੀਆਂ ਛੋਟੀਆਂ ਚੀਜ਼ਾਂ ਤੇ ਇਹਦੇ ਚ ਨੇਹਾ ਸਾਇੰਸ ਵੀ ਆ ਮੈਥ ਵੀ ਆ ਹਾਂ ਫਿਰ ਉਸ ਤੋਂ ਬਾਅਦ ਇਹਦੇ ਚ ਏ ਆਈ ਬੀ ਆ ਆ ਇਹਦੇ ਚ ਰੋਬਰਟ ਵਾਲੇ ਫੰਕਸ਼ਨ ਵੀ ਆ ਉਹ ਸਭ
ਠੀਕ ਹੈ ਠੀਕ ਹੈ ਤੇ ਨਹੀਂ ਜਿਹੜੀ ਤੁਸੀਂ ਦੋ ਕਲਾਸਿਸ ਕਹਿ ਰਹੇ ਹੋ ਬੁੰਬੇ ਔਰ ਚੈਨਈ ਦੀ ਇਹਨਾਂ ਦੀ ਦੋਨਾਂ ਦੀ ਅਲੱਗ ਅਲੱਗ ਚਾਰਜਿਸ ਹੈ।
ਹਾਂਜੀ ਇਹ ਦੋਨਾਂ ਦੇ ਅਲੱਗ ਆ ਜਿਹੜੇ ਬੁੰਬੇ ਦੀ ਕਲਾਸ ਸੋਲਾਂ ਹਜ਼ਾਰ ਸਿਰਫ ਸਾਲ ਦਾ ਇੰਗਲਿਸ਼ ਦਾ ਜਾ ਰਿਹਾ ਇੰਗਲਿਸ਼ ਗ੍ਰਾਮਰ ਕਿਉਂਕਿ ਜੋ ਅਸੀਂ ਫਿਫਥ ਫਿਜਿਕ ਕਲਾਸ ਦੇ ਵਿੱਚ ਇੰਗਲਿਸ਼ ਗ੍ਰਾਮਰ ਲਵਾਂਗੇ ਨੇਹਾ ਉਹ ਪਵਨੂਰ ਹੋਣੇ ਤੋਂ ਨੀਟ ਕਲੀਅਰ ਕਰ ਲਓ ਹਾਂਜੀ ਕਿਉਂਕਿ ਪਵਨੂਰ ਦਾ ਹੁਣੇ ਤੋ ਕਲੀਅਰ ਨੇ ਹੈ ਏ ਚੀਜ਼ਾਂ
ਅੱਛਾ, ਠੀਕ ਏ, ਠੀਕ ਏ, ਠੀਕ ਏ, ਠੀਕ ਏ ਚੀਜ਼ ਤੇ ਵਧੀਆ ਹੈ ਚੀਜ਼ ਤੇ ਤੁਸੀਂ ਵਧੀਆ ਜਾ ਰਹੇ ਓ
ਹਾਂਜੀ, ਹੁਣੇ ਤੋਂ ਸਿੱਖ ਜੂਗਾ। ਤੇ ਅੱਗੇ ਫਿਰ ਪ੍ਰੋਬਲਮ ਨੀ ਆਊਗੀ। ਨਈ, ਤੁਸੀਂ ਆ ਮਨਰਾਜ ਦੇ ਲਿਏ ਜੇ ਕੁਛ ਪੁੱਛਣਾ, ਕੁਛ ਵੀ ਯਾ ਮੇਰੇ ਕੋਲ ਬੋਤ ਏਹੀ ਜਿਆਂ ਬੁੱਕਸ ਪਈਆਂ ਨੇ ਜਿਹਦੇ ਚ ਮਨਰਾਜ ਪ੍ਰੈਕਟਿਸ ਕਰ ਸਕਦਾ, ਡੇਲੀ ਇੱਕ ਘੰਟਾ ਯਾ ਅੱਧਾ ਘੰਟ ਉਹਨੂੰ ਬੋਤ ਮਜ਼ਾ ਵੀ ਆਊਗਾ ਤੇ ਸਿੱਖੂਗਾ ਵੀ ਬੋਤ ਕੁਛ
ਓਪਨ ਓ ਨਾ ਓਦੇ ਚ ਹੈ ਸਿੱਟਾ ਮੂੰਹ ਆਪਣੇ ਬੱਚੇ ਦਾ ਪਤ ਪਤਾ ਲੱਗ ਜਾਂਦਾ ਨਾ, ਬੀ ਮੇਰੇ ਬੱਚੇ ਚ ਕੀ ਸਿੱਖਨ ਦਾ ਚਾ ਹੈ ਕੇ ਨਈ ਐ। ਤੇ ਓਦੇ ਚ ਹੈ ਮੈਂ ਦੇਖ ਲਿਆ ਜਿੱਦਾਂ
ਕੋਲਾਂ ਸਾਰੀ ਮੁੰਬਈ ਦੀਆਂ ਬੁੱਕਸ ਪਈਆਂ ਹੋਈਆਂ ਨੇ ਜੋ ਮੈਂ ਓਥੋਂ ਚ ਮੈਨੂੰ ਆਂਦੀਆਂ ਨੇ ਪਵਨੂਰ ਲਈ। ਤੇ ਤੁਸੀਂ ਓ-ਓ, ਓ ਬੁਕਸ ਇਦਾਂ ਦੀਆਂ ਨੇ ਕਿ ਓ ਥਰਡ ਫਲੋ ਫੋਰਥ ਕਲਾਸ ਲੇਵਲ ਦੀਆਂ ਨੇ, ਬਟ ਉਹਦੀ ਟ੍ਰਿਕ ਬੋਤ ਅਛੀ ਦੱਸੀ ਹੋਈ ਐ।
ਠੀਕ ਏ।
ਹਾਂਜੀ, ਤੁਸੀ ਅ ਜ਼ਰੂਰ ਆਇਆ ਕਰੋ ਨੇਹਾ, ਤੁਸੀ ਸੁਣਿਆ ਕਰੋ ਚੀਜ਼ਾਂ। ਤੁਸੀ ਮਨਰਾਜ ਨੂੰ ਭੇਜਿਆ ਕਰੋ ਪਵਨੂਰ ਕੋਲ
ਮੈਂ ਹੁਨ ਦੇਖਦੀ ਆਂ ਮੈਂ ਆ
ਹੂੰ, ਹੂੰ ਰੋਜ ਪਵਨੂਰ ਨਾਲ ਬੈਠੂ ਹਨਾਂ ਆਪੇ ਓਦਾ ਦੇਖ ਕੇ ਕਰਿਆ ਵੀ ਕਰੂ
ਕੋਈ ਨੀ ਮੈਂ ਜਦੋ ਆਨੀ ਆਂ ਨਾ, ਫੇਰ ਮੈਂ ਕਰਦੀ ਆਂ।
ਹਾਂ, ਨੇਹਾ ਮੈਂ ਥੋੜੇ ਟਾਈਮ ਤੱਕ ਕਰਦੀ ਆ ਤੁਆਨੂੰ ਕੋਲ, ਠੀਕ ਏ, ਓਕੇ